ਹੈਲੋ ਤੁਸੀਂ ਕੋਾਲ ਕੱਟ ਕਰ
ਨਹੀਂ ਨਹੀਂ ਡਿਸਕਨੈਕਟ ਹੋ ਗਈ ਸੀ ਆਪੇ ਉਹ ਵਾਈਫਾਈ ਦਾ ਕੋਈ ਇਸ਼ੂ ਆ ਗਿਆ ਸੀ ਵਿੱਚ ਹਾਂਜੀ ਹਾਂਜੀ ਚ ਜਾਂਦਾ ਨੇ
ਅ ਕੁਛ ਨੀ ਬਸ। ਫ੍ਰੀ ਹਾਂ ਹਜੇ ਤੇ।
ਫ੍ਰੀ ਹੋ?
ਹਾਂਜੀ, ਬੱਚੇ ਆਉਣਗੇ ਤੇ ਰੋਟੀ ਖਾਵਾਂਗੇ। ਨਹੀਂ ਤੇ ਬੱਚੇਗੂ ਅਜ ਅਰ-ਅਰ ਦੀ ਦਾਲ ਚੌਲ ਬਣਾਏ ਆ ਜੀ।
ਹਰ-ਹਰ ਦੀ ਦਾਲ ਚੋਲ ਵਧੀਆ, ਤੁਸੀਂ ਕਿਵੇਂ ਬਣਾਣੇ ਹੋ? ਦਾਲ, ਤੜਕ ਕੇ ਬਣਾਉਨੇ ਪਹਿਲੇ ਉਬਾਲ
ਨਹੀਂ, ਪਹਿਲਾਂ ਤਾਂ ਮੈਂ ਤੇ ਤੜਕਾ ਹੀ ਲਗਾ ਕੇ, ਪਹਿਲਾਂ ਉਬਾਲ ਕੇ ਬਣਾਉਂਦੇ ਸੀ, ਹੁਣ ਤਾਂ ਮੈਂ ਸਿੱਧਾ ਤੜ
ਹਾਂਜੀ ਵੈਸੇ ਤੜਕਾ ਲਾ ਕੇ ਵਧੀਆ ਬਣਦੀ ਉਬਾਲ ਕੇ ਵਧੀਆ ਬਣਦੀ ਏ? ਹੈ ਨਾ ਤੜਕਾ ਲਾ ਕੇ ਜ਼ਿਆਦਾ ਵਧੀਆ ਬੰਣਦੀ, ਨੀ ਤਾਂ ਉਬਲੀ-ਉਬਲੀ ਜਿਹੀ ਲੱਗਦੀ ਆ ਦਾਲ।
ਹਾਂਜੀ, ਉਹ ਬਾਅਦ ਚੋਂ ਤੜਕਾ ਲਗਾਓ। ਫਿਰ ਅਹ ਟੇਸਟ ਵਧੀਆ ਨੀ ਆਉਂਦਾ।
ਹਾਂਜੀ, ਅਜੀਬ ਜਿਹਾ ਆਂਦਾ ਓਦਾ ਟੈਸਟ।
ਹੋਰ ਦੱਸੋ? ਕਿਤੇ ਘੁੰਮਣ ਫਿਰਨ ਦਾ ਪ੍ਰੋਗਰਾਮ
ਨਹੀਂ ਹਜੇ ਤੇ ਨਹੀਂ ਬਣਾਇਆ।
ਨਾਨਕੇ ਨਹੀਂ ਜਾਣਾ ਵੀ ਨਿਆਣੇ
ਜਾਾਨਗੇ। ਰੋਜ਼ ਕਹਿ ਰਹੇ ਨੇ ਪਾਪਾ ਨੂੰ ਸੀਟ ਬੁੱਕ ਕਰਾਓ, ਪਾਪਾ ਸਾਡੀ।
ਹਾਂਜੀ ਉਹ ਬੁਕਿੰਗ ਨਹੀਂ ਹੋ ਦੀ ਹਲੇ ਸਿਪ
ਹਾਂਜੀ ਰਸ਼ ਬਹੁਤ ਹੈਗਾ ਏ ਨਾ।
ਹਾਂਜੀ ਸਾਡੇ ਵੀ ਨਿਆਣੇ ਜਿਦ ਕਰਦੇ ਪਏ ਨੇ, ਹੋਈ ਵੀ ਨੀ, ਮੈਂ ਕਿਹਾ ਮੈਂ ਲੈ ਕੇ ਨੀ ਜਾਣਾ ਹੱਲੇ, ਜਦੋਂ ਤੱਕ ਟਿਕਟ ਨੀ ਹੋਣੀ, ਟਿਕਟ ਤੋਂ ਬਿ ਨਾ ਕਿਵੇਂ ਜਾਈਏ ਦੱਸੋ? ਜਨਰਲ ਡੱਬੇ ਚ ਤਾਂ ਭੀੜ ਹੀ ਬੜੀ ਹੁੰਦੀ ਆ।
ਹਾਂਜੀ ਜਰਨਲ, ਜਰਨਲ ਚ ਤੇ ਬਮ ਬੁਰਾ ਹਾਲ ਏ। ਸਲੀਪਰ ਚ ਏਨੀ ਸਲੀਪਰ ਚ ਵੀ ਇੰਨੀ ਰਸ਼ ਹੁੰਦਾ ਏ। ਥਰਡ ਏ ਸੀ ਵਗੈਰਾ ਚ ਤੁਸੀਂ ਆਰਾਮ ਨਾਲ ਬੈਠ ਕੇ ਆਪਣਾ ਜਾ ਸਕਦੇ ਹੋ ਪਰ ਉਹਦੇ ਚ ਵੀ ਇੰਨੀ ਭੀੜ ਸਾਨ ਤੇ ਕਿਉਂਕਿ ਸਭ ਲੋਕ ਕੀ ਘੁੰਮਣ ਜਾ ਰਹੇ ਨੇ ਕੋਈ ਜੰਮੂ ਜਾ ਰਿਹਾ ਕੋਈ ਅਹ ਕਿਤੇ ਜਾ ਰਿਹਾ ਵੈਸ਼ਨੋ ਦੇਵੀ ਜਾ ਰਿਹਾ
ਹਾਂਜੀ ਹਾਂਜੀ ਦੁਨੀਆਂ ਕਿਤੇ ਨਾ ਕਿਤੇ ਜਾ ਹੀ ਰਹੀ ਆ ਬੁਕਿੰਗ ਤਾਂ ਕੋਈ ਨੀ ਰ ਤ
ਹਾਂਜੀ
ਹੋਰ ਦੱਸੋ ਗਰਮੀ ਕਿਵੇਂ ਪੈ ਰਹੀ ਹੈ
ਗਰਮੀ ਅੱਜ ਤੇ ਬਹੁਤ ਜਿਆਦਾ
ਜਿਆਦਾ ਹ ਨਾ ਇਹ ਸੀ ਵੀ ਕੁਝ ਨਹੀਂ
ਆਏ ਸੀ ਹੁਣ ਥੋੜਾ ਬਰਸਾ ਨਾ ਅੱਗੋਂ ਤੇ ਫੇਰ ਮ ਚਰ ਜਿਆਦਾ ਹੋ ਜਾਂਦਾ ਤਾਂ ਥੋੜੇ ਠੀਕ ਲੱਗਦੇ ਆ ਏਸੀ ਹਜੇ ਦੋ ਚਾਰ ਦਿਨ ਤਾਂ ਪਹਿਲਾਂ ਬਿਲਕੁਲ ਨਹੀਂੀ ਪਤਾ ਚੱਲ ਰਿਹਾ ਸੀ
ਹਾਂਜੀ ਮੈਂ ਸੋਚਿਆ ਏ ਸੀ ਖਰਾਬ ਹੋ ਗਿਆ ਮੈਂ ਏ ਸੀ ਵਾਲੇ ਨੂੰ ਬੁਲਾਇਆ ਕਹਿੰਦਾ ਏ ਤਾਂ ਕਰ ਸਹੀ ਆ ਮੈਂ ਕਿਹਾ ਹਵਾ ਠੰਡੀ ਨ ਮ ਪ ਕਹਿੰਦੇ ਨਹੀਂ ਸਹੀ ਹੈ ਇਹ ਸੀ ਤਾਂ ਕਹਿੰਦਾ ਗਰਮੀ ਇੰਨੀ ਆ ਨਹੀਂ ਦੂਜਾ ਹੈਗਾ ਨਹੀਂ ਦੂਜਾ ਸਪਟ
ਅੱਛਾ ਅੱਛਾ
ਹਾਂਜੀ ਹਾਂਜੀ
ਵਿੰਡੋ ਏਸੀ
ਉਹ ਮੈਂ ਹਾਂਜੀ ਫੇਿਰ ਮੈਂ ਉਹਦੇ ਉੱਤੋਂ ਜਾ ਕੇ ਓਡੋਰ ਦੀ ਮੈਂ ਚਲਾਈ ਕੀਤੀ ਆਹ ਫਿਲਟਰ ਜੇ ਧੋਤੇ ਨਾ ਤੇ ਫਿਰ ਜਾ ਕੇ ਥੋੜੇ ਜਿਹੀ ਠੰਡੀਆਂ ਹਵਾਈ ਮੈਂ ਤੇ ਫੇਿਰ ਕਰਾਈ ਨੀ ਸਰਵਿਸ ਨੇ ਲੈ ਜਾਣੇ ਸੀਗੇ ਹਜ਼ਾਰ ਪੰਦਰਾਂ ਸੌ ਰੁਪਏ ਮੈਂ ਕਿਹਾ ਮੈਂ ਖੁਦ ਹੀ ਦੇਖ ਲਾਂਗੀ ਫ਼ਿਰ ਜੇ ਕੁਝ ਖ਼ਬੀ ਨਹੀਂ ਗਗੀ ਗੈਸ ਵੀ ਪੂਰੀ ਆ ਮੈਂ ਕਿਹਾ ਕੋਈ ਨਾ ਮੈਂ ਕਿਹਾ ਭਾਜੀ ਮੈਂ ਕਰਕੇ ਦੇਖ ਲਾਂਗੀ ਹਾਂਜੀ ਹਾਂਜੀ ਸਾਰੇ ਧੋ ਤੇ ਮੈਂ ਤਾਂ ਬੁਲਾ ਲਿਆ ਸੀ ਮੈਂ ਕਿਹਾ ਚਲੋ ਥੋੜ੍ਹੀ ਜਿਹੀ ਸਰਵਿਸ ਹੋਜੂਗੀ ਮੈਂ ਕਿਹਾ ਸ਼ਾਇਦ ਗੈਸ ਕੰਮ ਨਾ ਹੋ ਗ ਗੈਸ ਤਾਂ ਪੂਰੀ ਸੀਗੀ ਮਤਲਬ ਫ ਫੇਿਰ ਫਾਲਤੂ ਦੇ ਪੈਸੇ ਉਹ ਦੇਣੇ ਆ ਮੈਂ ਕੋਈ ਨਾ ਵੀਰ ਜੀ ਮੈਂ ਕਿਹਾ ਮੈਂ ਦੇਖ
ਉੱਪਰ ਦਾ ਕੰਪ੍ਰੈਸ਼ਰ ਵਗੈਰਾ ਵਾਸ਼ ਕਰ ਲਿਆ ਕਰੋ ਨਾ ਹਫ਼ਤੇ ਚ ਇੱਕ ਵਾਰੀ ਉਹਦੇ ਨਾਲ ਵੀ ਫ਼ਰਕ ਪੈ ਜਾਂਦਾ ਹਮ
ਦਿੰਦੇ ਹਾਂ ਉਹਨੂੰ ਜਾ ਕੇ ਮੈਂ ਦੁਪਹਿਰ ਨੂੰ ਆਉਂਦੀ ਹਾਂ ਮੈਂ ਜੋਕ ਤੇ ਜਾਂਦੀ ਹਾਂ ਨਾ ਮੈਂ ਚਾਰ ਵਜੇ ਤੱਕ ਆਉਂਦੀ ਹਾਂ ਫਰ ਚਾਰ ਵਜੇ ਆ ਕੇ ਉਹਨੂੰ ਕ ਕੱਪੜੇ ਨੂੰ ਲਾ ਦਿੰਦੀ ਆਗ ਤੋਂ ਕਿਕ ਧੁੱਪ ਚ ਰੱਖਿਆ ਰਹਿੰਦਾ ਨਾ ਗਰਮ ਹੋ ਜਾਂਦਾ ਕਈ ਵਾਰ ਆਪਾਂ ਇੱਕ ਦ ਚ ਹਾਂਜੀ ਮੈਂ ਤਾਂ ਕਰਕੇ ਇਹਨੂੰ ਟਢੱਕ ਕੇ ਜਾਂਦੀ ਹਾਂ ਉਤੋਂ
ਹਮ
ਕਿਸ ਤਰ੍ਹਾਂ ਮੈਂ ਕਿਤੇੇ ਧੁੱਪ ਚ ਨਾ ਮਤਬ ਹੋਲੀ ਵੀ ਕਿਤੇ
ਟੀਚਿੰਗ ਟੀਚਿੰਗ ਕਰਦੇ ਹੋ ਤੁਸੀਂ ਅੱਛਾ ਜੀ
ਮੈਂ ਕਿਹਾ ਫੇਰ ਚਲੋ ਚੀਜ਼ ਦੀ ਸੰਭਾਲ ਵੀ ਰੱਖਣੀ ਪੈਂਦੀ ਹੈ ਤ ਹੀ ਚੱਲਦੀ ਹੈ ਬਚਾਰੇ ਧੁੱਪ ਚੁਪੇ ਤੇ ਆ ਵਾ ਉੱਥੇ ਸਾਨੂੰ ਠੰਡੀ ਹਵਾ ਦਊਗਾ ਜਦੋਂ ਉਹਨੂੰ ਠੰਡਕ ਮਿਲਲੇਗੀ ਤਾਂ ਹੀ ਸਾਨੂੰ ਦਊਗਾ ਤਾਂ ਹੀ ਉਹਨੂੰ ਢੱਕ ਕੇ ਜਾਂਦਾ ਹੋ ਚੱਲ
ਹਾਂਜੀ ਹਾਂਜੀ
ਹੋਰ ਦੱਸੋ ਤੁਸੀਂ
ਬਸ ਵਧੀਆ ਜੀ
ਹੋਰ ਚਟਨੀ ਵਟਨੀ ਕੋਈ ਬਣਾਦੇ ਤੁਸੀਂ ਵਧ ਮੈਨੂੰ ਦੱਸ ਦਿੋ ਕੋਈ ਰੈਸਪੀ ਇੱਕ
ਹਮ ਚਟਨੀ ਅੰਬੀਆਂ ਦੀ ਬਣਾਈ ਸੀ ਖੱਟੀ ਮਿੱਠੀ ਹੁੰਦੀ ਆ ਨਾ ਸਾੜੀ
ਜੋ ਕੋਈ
ਪੁਦੀਨੇ ਵਾਲੀ ਤੇ ਉਹੀਓ ਸਿੰਪਲ ਓ ਤੇ ਪਿਆਜ ਵਗੈਰਾ ਪਾ ਕੇ ਬਣਾਉਂਦੇ ਪੁਦੀਨੇ ਨੂੰ ਪੀਸ ਲੋ ਵਿੱਚ ਪਿਆਜ ਪਾ ਲੋ ਤੇ ਬਸ ਫੇਿਰ ਗ੍ਰਾਇੰਡ ਕਰਲੋ ਨਮਕ ਮਿਰਚ ਹਲਦੀ ਹਲਦੀ ਨੀ ਪਾਉਣੀ ਨਮਕ ਮਿਰਚ ਪਾ ਕੇ ਹਰੀਆਂ ਮਿਰਚਾਂ ਪਾ ਲਉ ਤੇ ਉਹ ਬਸ ਬਣਾ ਕੇ ਵਿੱਚ ਥੋੜਾ ਜਿਹਾ ਗੁੜ ਪਾਾਲੋ
ਹਾਂਜੀ ਹਾਂਜੀ
ਥੋੜ੍ਹਾ ਖੱਟਾ ਮਿੱਠਾ ਸਹੀ ਲੱਗਦਾ ਹਨਾ ਹੁਣ ਤੇ ਅੰਬੀਆਂ ਆਈ ਅੰਬੀਆਂ ਆਈ ਦੀਆਂ ਅੰਬੀਆਂ ਪਾ ਲੋ ਨਹੀਂ ਅੰਬੀਆਂ ਹੈਗੀਆਂ ਤੇ ਹਮ ਤੁਸੀਂ ਇਮਲੀ ਵੀ ਪਾ ਸਕ ਸਕਦੇ ਹੋ ਹਾਂਜੀ ਅਮਚੁਰ ਪਾਸੇ ਪਰਮ ਚੂਰਨਾ ਕਾਹਲੀ ਕਾਹਲੀ ਹੋ ਜਾਂਦੀ ਹੈ ਥੋੜ੍ਹੀ
ਕੋਈ ਨਾ ਫੇਿਰ ਆਪਾਂ ਕੰਮ ਵੀ ਕਰ ਲਾਂਗੇ ਚਲੋ ਠੀਕ ਆ ਫਿਰ ਆਪਾਂ ਐਵੇਂ ਬਣਾ ਲਾਂਗੇ ਜਿਵੇਂ ਤੁਸੀਂ ਦੱਸੀ ਆ ਤਾਂ ਪੁੱਛ ਰਹੀ ਸੀ ਮੈਂ ਆਪਣੀ ਭੈਣ ਤੋਂ ਵੀ ਭਿਆਨ ਦੂਜੀ ਤੇਰਾ ਦੱਸੀ ਸੀ ਮੈਂ ਕੋਈ ਨਾ ਦੇਖਾਂਗੇ ਟਰਾਈ ਕਰਕੇ
ਹਾਂਜੀ
ਹੋਰ ਦੱਸੋ ਕੀ ਮੈਂ ਤਾਂ ਏ ਸੋਚ ਰਹੀ ਸੀ ਮੈਂ ਕਿ ਆਪਾਂ ਜਿਵੇਂ ਗਰਮੀਆਂ ਚ ਪਾਣੀ ਜਿਆਦਾ ਪੀਤਾ ਜਾਂਦਾ ਆਪਾਂ ਟਰੇਨ ਚ ਜਾਂਨੇ ਆ ਤੁਸੀਂ ਦ ਅਹ ਤੁਸੀਂ ਉਸ ਦਿਨ ਦੱਸ ਰੇ ਸੀ ਨਾ ਵੀ ਟ੍ਰੇਨ ਚ ਬੋਤਲੇ ਬਾਹਰੋਂ ਭਰ ਭਰ ਕੇ ਦਿੰਦੇ ਆ ਤਾਂ ਆਪਾਂ ਘਰੋਂ ਹੀ ਪਾਣੀ ਲੈ ਕੇ ਜਾਈਦਾ ਹੁਣ
ਹਾਂਜੀ ਘਰੋਂ ਹੀ ਜਿਆਦਾ ਵਧੀਆ ਰਹਿੰਦਾ ਘਰੋਂ ਹੀ ਵਧੀਆ
ਹਾਂਜੀ ਤਾਂਹੀ ਆਪਾਂ ਘਰੋਂ ਹੀ ਲੈ ਕੇ ਜਦੋਂ ਤੁਸੀਂ ਦੱਸਿਆ ਨਾ ਮੈਨੂੰ ਦਿਨ ਮੈਂ ਫੇਰ ਮੈਂ ਆਪਦਾ ਘਰੋਂ ਹੀ ਲੈ ਕੇ ਜਾਈਦਾ ਪਾਣੀ ਜ਼ਿਆਦਾ ਤਿੰਨ ਚਾਰ ਬੋਤਲਾਂ ਰੱਖ ਲਈਦੀ ਆ ਗਰਮੀ ਜ਼ਿਆਦਾ ਨਾ ਤਾਂ ਕਰਕੇ ਮੈਂ ਕਿਹਾ ਭੈਣ ਜੀ ਨੇ ਦੱਸਿਆ ਸੀ ਮੈਂ ਕਿਹਾ ਬਈ ਪਾਣੀ ਘਰੋਂ ਹੀ ਲੈ ਕੇ ਜਾਣਾ ਚਾਹੀਦਾ ਗੰਦਾ ਪਾਣੀ ਦੇ ਮੈ ਤਾਂ ਤੁਸੀਂ ਦੱਸਿਆ ਸੀ ਉਸ ਦਿਨ ਉਸ ਦਿਨ ਤੋਂ ਮੇਰਾ ਮਨ ਖ਼ਰਾਬ ਐ ਪਾਣੀ ਵੀ ਨੀ ਲੈਂਦੀ ਮੈਂ ਉੱਥੋਂ ਬਾਹਰੋਂ
ਹਾਂਜੀ ਪਾਣੀ ਵੀ ਜ਼ਿਆਦਾ ਗਰਮੀਆਂ ਚ ਤਾਂ ਵੈਸੇ ਹੀ ਜ਼ਿਆਦਾ ਪੀਤਾ ਜਾਂਦਾ ਤੇ ਪੀਣਾ ਵੀ ਸਾਨੂੰ ਜ਼ਿਆਦਾ ਹੀ ਚਾਹੀਦਾ ਵ ਉਹਦੇ ਨਾਲ ਕਬਜ਼ ਵਗੈਰਾ ਨੀ ਹੁੰਦੀ
ਜੇ ਆਪਾਂ ਸਵੇਰੇ ਉੱਠ ਕੇ ਜਿਵੇਂ ਉੱਠਦੇ ਆ ਸਵੇਰੇ ਉੱਠਦੇ ਆਪਾਂ ਪਾਣੀ ਪੀਂਨੇ ਆ ਵ
ਹਾਂਜੀ ਬਹੁਤ ਵਧੀਆ ਰਹਿੰਦਾ ਤੁਸੀਂ ਦੋ ਗਲਾਸ ਗੁਨਗੁਨਾ ਪਾਣੀ ਪੀਓ ਸਵਾਰੇ ਉਠ ਦੇ ਓ ਤੇ ਜਾਂ ਫਿਰ ਜੇ ਤੁਹਾਨੂੰ ਨਈ-ਨਈ-ਨਈ ਤੁਸੀਂ ਇੰਜ ਵੀ ਪੀ ਸਕਦੇ ਓ ਥੋੜਾ ਗੁਨਗੁਣਾ ਕਰ ਲਓ ਤੇ ਜਿਆਦਾ ਵਧੀਆ ਰਹਿੰਦਾ ਪੇਟ ਲਈ ਵਧੀਆ ਹੁੰਦਾ ਜੇ ਤੁਹਾਨੂੰ ਸਖਾਂਦਾ ਨਿੰਬੂ ਤੇ ਵਿੱਚ ਪਾ ਸਕਦੇ ਓ ਜੇ ਨਈ ਨੀ ਨਿੰਬੂ ਸਿੱ ਖਾਂਦਾ ਤੇ ਪਲੇਨ ਥੋੜਾ ਜਿਹਾ ਨਮਕ ਪਾ ਕੇ ਪੀ ਲੋੋ ਉਹ ਵੀ ਵਧੀਆ ਹੁੰਦਾ ਪਾਣੀ ਨਹੀਂ ਤੇ ਸ਼ਹਿਦ ਪਾ ਲੋ ਹਾਂਜੀ ਥੋੜ੍ਹਾ ਜਿਹਾ ਸ਼ਹਿਦ ਪਾ ਲੋ
ਜੇ ਆਪਾਂ ਗਰਮ ਪਾਣੀ ਚ ਸ਼ਾਇਦ ਪਾ ਕੇ ਪੀਏ ਉਹ ਵੀ ਵਧੀਆ ਰਹਿੰਦਾ ਵੈਸੇ
ਹਾਂਜੀ ਬਹੁਤ ਵਧੀਆ ਉਹਦੇ ਨਾਲ ਤੇ ਟਮੀ ਵੀ ਫਲੈਟ ਹੁੰਦੀ
ਅੱਛਾ ਮੇਰੀ ਇੱਕ ਫਰੈਂਡ ਆ ਉਹਦੀ ਕਮੀ ਬੜੀ ਨਿਕਲੀ ਉਹ ਮੈਨੂੰ ਪੁੱਛਦੀ ਰਹਿੰਦੀ ਆ
ਹਾਂਜੀ ਇਹੀਓ ਦੱਸਣਾ ਉਹਨਾਂ ਨੂੰ ਉਹਨਾਂ ਨੂੰ ਇਹੀਓ ਦੱਸਣਾ ਕਿ ਸ਼ ਪਾ ਕੇ
ਹਾਂਜੀ ਕਿੰਨਾ ਕੁ ਪਾਈਏ ਆਪਾਂ ਇੱਕ ਚਮਚ ਜਾਂ ਦੋ ਚਮਚ ਅੱਧਾ ਚਮਚ ਕਿੰਨੇ ਪਾਣੀ ਚ ਅੱਧਾ ਗਿਲਾਸ ਪਾਣੀ ਚ
ਗਲਾਸ ਪਾਣੀ ਚ ਅੱਧਾ ਚਮਚ ਹੋਤ
ਉਹ ਬੜੇ ਉਹ ਬੇਚਾਰੀ ਬੜੀ ਪਰੇਸ਼ਾਨ ਆ ਮੈਂ ਕਿਹਾ ਮੈਂ ਕਿਤੇ ਦੱਸਾਂ ਮੈਂ ਕਿਹਾ ਕੋਈ ਨਾ ਕਦੇ ਕੋਈ ਕਿਸੇ ਨਾਲ ਗੱਲ ਕਰਾਂਗੇ ਮੈਂ ਕਿਹਾ ਮੈਂ ਤੈਨੂੰ ਪੁੱਛ ਦਵਾਂ ਉਹਨੂੰ ਨਾ ਬੇਬੀ ਹੋਇਆ ਸੀ ਪਿਛਲੇ ਸਾਲ ਜਦੋਂਦਾ ਬੇਬੀ ਹੋਇਆ ਨਾ ਉਹਦੀ ਕਮੀ ਨਿਕਲ ਗਈ ਜ਼ਿਆਦਾ ਹੀ ੈਸ਼ਨ ਨੂੰ ਹੋਇਆ ਸੀ ਨਾ ਵੱਡੇ ਪ੍ਰੈਸ਼ਨ ਨਾਲ ਇ
ਹਾਂ ਅ ਸਜ਼ੇਰੀਅਨ ਹੋ ਜਾਂਦਾ ਹੈ
ਹਾਂਜੀ ਤੇ ਹੈ ਤਾਂ ਉਹ ਪਤਲੀ ਜੀ ਮੂੰਹ ਤੋਂ ਵੀ ਪਤਲੀ ਆ ਤੇ ਉਹਦਾ ਢਿੱਡ ਜਿ ਨਿਕਲ ਕਹਿੰ ਮੈਨੂੰ ਜੀਵ ਜਹਾ ਲੱਗਦਾ ਵਾ
ਹਮ ਥੋੜ੍ਹੀ ਐਕਸਰਸਾਈਜ਼ ਕਰ ਲਿਆ ਕਰਨ ਪੇਟ ਵਾਲੀ
ਪੁੱਛ ਕੇ ਦੱਸਾਂਗੇ
ਕਪਾਲ ਕਪਾਲ ਭਾਤੀ ਵਗੈਰਾ ਹੈ ਉਹ ਜਿਵੇ ਐਕਸਰਸਾਈਜ਼ ਕਰਨ ਹੁਣ ਤੇ ਅੱਜ ਕਲ ਤਾਂ ਯੂਟਿਊਬ ਤੇ ਬਹੁਤ
ਬਹੁਤ ਕੁਝ ਚੱਲਿਆ ਹੋਇਆ ਵਾ
ਤੇ ਇੰਸਟਾਗ੍ਰਾਮ ਤੇ ਕਈ ਟ ਟਿਕ ਟਟੋਕ ਪਹਿਲਾਂ ਟਿਕਟੋਕ ਆਉਂਦਾ ਸੀ ਹੁ ਟਿਕਟੋਕ ਬੰਦ ਹੋ ਗਿਆ ਤੇ ਯੂਟਿਊਬ ਵਗੈਰਾ ਹੈ ਸਭ ਤੇ ਬਹੁਤ ਦਿਖਾਉਂਦੇ ਆ ਉਹ ਉਥੋਂ ਦੇਖ ਕੇ ਆਰਾਮ ਨਾਲ ਕਰ ਸਕਦੇ ਆ ਨਹੀਂ ਤੇ ਉਹ ਜੇ ਜ਼ਿਆਦਾ ਉਹਨਾਂ ਨੂੰ ਪ੍ਰੋਬਲਮ ਹੈ ਤੇ ਕਿਸੇ ਦਾ ਉਹ ਬੈਸ ਜੁਆਇਨ ਕਰ ਲੈਣ
ਹਾਂ ਮੈਂ ਉਹਨੂੰ ਕਿਹਾ ਸੀ ਪਰ ਕਹਿੰਦੇ ਮੈਨੂੰ ਨਾ ਕੋਈ ਦੇਸੀ ਨੁਸਾ ਦੱਸਦੇ ਮੈਂ ਉਹੀ ਕਰਾਂਗੀ
ਹਮ ਹਾਂਜੀ
ਮੈਂ ਕਿਹਾ ਕੋਈ ਨਾ ਪੁੱਛ ਕੇ ਦੱਸਾਂਗੀ
ਜਾਂ ਫੇਿਰ ਰਾਤੀ ਸੌਣ ਤੋਂ ਪਹਿਲਾਂ ਥੋੜਾ ਜੀਰੇ ਜੀਰਾ ਅਜਵਾਇਨ ਸੌਂਫ ਤਿੰਨਾਂ ਨੂੰ ਡਰਾਇਰ ਹਾਂਜੀ ਤਿੰਨਾਂ ਨੂੰ ਡਰਾ ਨਾਲੇ ਰੇ ਨਾਲ ਨਾ ਅਹ ਗੈਸ ਵਗੈਰਾ ਨਹੀਂੀ ਬਣਦੀ
ਅਾ ਕੋਈ ਨਾ ਮੈਂ ਲਿਖ ਲਾਂਗੀ ਮੈਨੂੰ ਬੱਚਾ ਨੂੰੂੰ ਭੇਜਦਾਂਗੇ ਬੜੀ ਪਰੇਸ਼ਾਨ ਆ ਸੱਚੀ
ਹੀਰਾ ਫ ਸੋਫ ਨੂੰ ਡ
ਆਪਾਂ ਸਵੇਰੇ ਲੈ ਸਕਦੇ ਹਾਂ ਸ਼ਾਮ ਨੂੰ ਲੈ ਸਕਦੇਾਂ
ਤੁਸੀਸੀ ਲ ਲ ਲ ਉਹਓ ਇੱਕ ਚਮਚ ਸੋਣ ਲੱ ਲੋ ਬਹੁਤ ਵਧੀਆ ਹੁੰਦਾ ਹੈ ਤੁਹਾਡਾ ਪੇਟ ਵੀ ਸਵੇਰੇ ਇਕਦਮ ਕਲੀਅਰ ਹੋਇਆ ਹੈਗਾ ਫਰੈਸ਼ ਹੋ ਜਾਓਗੇ ਇੱਕਦਮ ਸਰੇ ਹਾਂ
ਕੋਈ ਨਾ ਮੈਂ ਲਿਖ ਕੇ ਤੇ ਉਹਨੂੰ ਦੱਸ ਦੂਗੀ ਵੀਨੂੰ ਬੜੀ ਪਰੇਸ਼ਾਨ ਲੈਂਿੰਦੀਨੂੰ ਕਬਜ਼ ਵੀ ਬੜੀ ਬੜੀ ਹੁੰਦੀ ਹੈ ਜਦੋਂ ਤੋਂ ਓਪਰੇਸ਼ਨ ਤੋਂ ਬਾਅਦ ਨਾ ਉਹਨੂੰ ਕਬਜ਼ ਵੀ ਬੜੀ ਹੁੰਦੀ ਆ ਉਹਨੇ ਬੜੇ ਡਾਕਟਰਾਂ ਨੂੰ ਦਿਖਾਇਆ ਉਹਨੂੰ ਤਾਂ ਕੁਝ ਜ਼ਿਆਦਾ ਹੀ ਪ੍ਰੋਬਲਮ ਆ ਬਾਰੀ ਨੂੰ
ਹਾਂਜੀ ਤੁਸੀਂ ਇਹੀਓ ਦੱਸਣਾ ਉਹਨੂੰ ਗਰਮ ਪਾਣੀ ਚ ਹਲਕਾ ਗਰਮ
ਉਹਦੀ ਵਿਚਾਰੇ ਦੀ ਸੱਸ ਵੀ ਨੀ ਹੈਗੀ ਨਾ ਕੋਈ ਸਿਆਣਾ ਨੀ ਹੈਗਾ ਮੰਮੀ ਵੀ ਨੀ ਹੈਗੀ ਵਿਚਾਰੇ ਦੀ ਤੇ ਉਹਨੇ ਮੀਆਂ ਵੀ ਬਿ ਨੇ ਨਣਦ ਦੀ ਸ਼ਾਦੀ ਹੋਈ ਹੈ ਉਹਨਾਂ ਦੇ ਵਿਆਹ ਉਹਨੂੰ ਤਾਂ ਕਰਕੇਨਾ ਪਤਾ ਨੀ ਹੈਗਾ ਵਿਚਾਰੇ ਨੂੰ ਡੈਡੀ ਨਾਲ ਕੀ ਗੱਲ ਕਰੋਗੇ ਆਪਣੇ
ਹਾਂਜੀ ਇਹ ਤੇ ਹੈ
ਹਨਾ ਕੋਈ ਨਾ ਮੈਨੂੰ ਨਾ ਦੱਸ ਦੂਗੀ ਕਿ ਮੇਰੀ ਭੈਣ ਨੇ ਮੈਨੂੰ ਦੱਸਿਆ ਵਾ ਇਹ ਨੁਸੇ ਦੱਸਿਆ ਤੂੰ ਕਰ ਲਾ ਓਕੇ ਸਤਿ ਸ੍ਰੀ ਅਕਾਲ ਜੀ